ਸੂਜੀ ਕਾ
ਸਤਿ ਸ੍ਰੀ ਅਕਾਲ, ਹੋਰ ਕਿਵੇਂ ਹੋ?
ਤੁਸੀ ਦੱਸੋ?
ਵਧੀਆ-ਵਧੀਆ। ਹੋਰ ਘਰੇ ਠੀਕ ਨੇ ਸਾਰੇ?
ਸਭ ਵਧੀਆ, ਤੁਸੀ ਦੱਸੋ ਰੋਟੀ ਪਾਣੀ ਖਾ ਲਈ?
ਨਹੀਂ ਜੀ ਨਹੀਂ ਹਜੇ ਕਿੱਥੇ ਹਜੇ ਤਾਂ ਬਣਾ ਕੇ ਹਟੇ ਆਂ ਖਾਮਾਂਗੇ।
ਠੀਕ ਹੈ ਠੀਕ ਹੈ ਚਲੋ ਵਧੀਆ ਕਿਹੜੀ ਸਬਜ਼ੀ ਬਣਾਈ ਹੈ ਤੁਸੀਂ
ਅੱਜ ਅਸੀਂ ਬਣਾਇਆ ਹੈ ਘੀਆ,
ਅੱਛਾ ਅਸੀਂ ਵੀ ਅੱਜ ਕੀ ਆ ਘਿਆ,
ਹਨੀ, ਤੁਸੀਂ ਕਿਵੇਂ ਬਣਾਨੇ ਹੋ ਵੀ ਸਿੰਪਲ ਬਣਾਨੇ ਹੋ ਜਾਂ ਦੁੱਧ ਪਾ ਕੇ ਬਣਾਨੇ ਹੋ।
ਨਹੀਂ ਅਸੀਂ ਸਿੰਪਲੀ ਹੀ ਬਣਾਨੇ ਆ,
ਹਾਂ ਨੀ ਚਲੋ ਵਧੀਆ-ਵਧੀਆ, ਹੋਰ ਤੁਸੀਂ ਖਾ ਲਿਓ ਕੀ ਖਾਣੀ ਆ ਹਜੇ ਰੋਟੀ?
ਖਾਣੀ ਆ ਅਜੇ ਤੁਹਾਨੂੰ ਦਸਿਆ ਪਾਪਾ ਨਾ ਡੰਗਰਾਂ ਦਾ ਕੰਮ ਕਰ ਰਹੇ ਤੇ ਉਸ ਤੋਂ ਬਾਅਦ ਅਸੀਂ ਖਾਵਾਂਗੇਂ
ਨਹੀਂ ਚਲੋ ਵਧੀਆ ਉਹ ਵੀ ਜ਼ਰੂਰੀ ਹੈ ਕਰਨਾ। ਵੇਸੇ ਤੂਸੀ ਨੋਰਮਲੀ ਫੇਰ, ਟਾਈਮ 'ਤੇ ਖਾਂਦੇ ਹੋ ਜਾ ਵੀ, ਥੋੜ੍ਹਾ ਜਲਦੀ ਕਰ ਲੈਂਦੇ ਹੋ ਨਾ ਹਾ ਡੀਨਰ,
ਉਹ ਤਾਂ ਬਸ ਪਾਪਾ ਤੇ ਮੈਂ ਜਦੋਂ ਫ੍ਰਰੀ ਹੁੰਦੇ ਆ ਫਿਰ ਉਹਨਾ ਨਾਲ ਹੀ ਕਰਦੇ ਆ ਮੈਂ ਤਾਂ ਪਹਿਲਾਂ ਖਾ ਲੈਂਦੀ ਆ ਉਹ ਤਾਂ ਲੇਟ ਖਾਦੇ ਆ।
ਹਾਂਜੀ, ਹਾਂ ਠੀਕ ਹੈ ਠੀਕ। ਉਹੀ ਹੈ ਨਾ ਕਿ ਹਾਂ ਵੀ, ਜਦੋਂ ਆਪਾਂ ਐਂ ਵੀ ਫ੍ਰਰੀ ਹੋ ਜਾਂਦੇ ਹਾਂ ਕੰਮ ਕੁਮ ਕਰਕੇ ਫੇਰ ਹੀ ਖਾਣਾ ਚਾਹੀਦਾ।
ਹਾਂਜੀ ਹਾਂ ਮਤਲਬ ਇੱਦਾਂ ਕਿ ਥੋੜ੍ਹਾ ਸ਼ਾਂਤੀ ਨਾਲ ਖਾਣਾ ਚਾਹੀਦਾ ਮੈਂ ਤੇਜ਼ ਭੰਨ ਚ ਤਾਂ ਉਹਦਾ ਕੋਈ ਫਾਇਦਾ ਵੀ ਨਹੀਂੀ ਹੈਗਾ
ਬਿਲਕੁਲ, ਬਿਲਕੁਲ ਹੋ ਫੇਰ ਸੋਨ ਸੋ ਕਿੰਨੇ ਵਜੇ ਜਾਂਦੇ ਹੋ ਤੁਸੀਂ ਰਾਤ
ਅਸੀਂ ਅਸੀਂ ਸਾਡੇ ਦੱਸ ਗਿਆਰਾਂ ਵਜੇ
ਠੀਕ ਹੈ ਵੀ ਬਸ ਉਹੀ ਕੰਮ ਘੁੰਮ ਨਿਬੇੜ ਕੇ ਵੈਸੇ ਸਭ ਦਾ ਹੀ ਟਾਈਮ ਹੁੰਦਾ ਪਰ ਆਪਾਂ ਨੂੰ ਪ੍ਰੋਪਰ ਨੀਂਦ ਲੈਣੀ ਚਾਹੀਦੀ ਆਪਣੀ
ਹਾਂਜੀ ਹਾਂ ਸਹੀ ਗੱਲ ਹੈ ਮਤਲਬ ਅੱਠ ਘੰਟਿਆਂ ਦੀ ਨੀਂਦ ਤਾਂ ਬੰਦੇ ਨੂੰ ਚਾਹੀਦੀ ਐ।
ਹਾਂਜੀ ਹਾਂਜੀ ਕਿਉਂਕਿ ਹੁਣ ਦੇਖੋ ਨਾ ਕੰਮ ਚ ਆਪਾਂ ਇੰਨੇ ਬਿਜੀ ਹੋ ਜਾਂਦੇ ਹਾਂ ਵੀ ਆਪਾਂ ਆਪਣੀ ਨੀਂਦ ਗਨੀ ਦੇਖਦੇ ਹੀ ਨਹੀਂ ਹੈਗੇਂ
ਸਹੀ ਗੱਲ ਹੈ ਮੇਰੇ ਪਾਪਾ ਦਾ ਸਿਰਫ਼ ਤਿੰਨ ਘੰਟੇ ਸੋਂਦੇ ਐ
ਹਾਂਜੀ ਹਾਂ ਉਹੀ ਹੈ ਨਾ ਕਿ ਨੀਂਦ ਪੂਰੀ ਕਰਨੀ ਚਾਹੀਦੀ ਹੈ ਫਿਰ ਉਹ ਆਪਾਂ ਨੂੰ ਆਪਣੇ ਬੋਡੀ ਤੇ ਵੀ ਅਸਰ ਪੈਂਦਾ ਜੇ ਆਪਣੀ ਨੀਂਦ ਨਹੀਂ ਪੂਰੀ ਹੁੰਦੀ
ਸਹੀ ਗੱਲ ਹੈ ਮੈਂ ਤੁਹਾਨੂੰ ਦੱਸਦੀ ਹ ਅੱਜ ਮੇਰੇ ਪਾਪਾ ਨਾ ਮੋਟਰਸਾਈਕਲ ਦੀ ਦੁਕਾਨ ਤੇ ਭੁੱਲਿਆ ਸਿਰਫ਼ ਨੀਂਦ ਦੇ ਚੱਕਰ ਚ ਉਹਨਾਂ ਦੀ ਨੀਂਦ ਨੀ ਪੂਰੀ ਹੋ ਰਹੀ
ਹਾਂ ਨਹੀਂ ਚਲੋ ਹਾਂ ਉਹੀ ਤਾਂ ਹੈਗਾ ਉਹਨਾਂ ਨੂੰ ਕਹੋ ਕਿ ਪਹਿਲਾਂ ਨੀਂਦ ਕਰੋ ਪੂਰੀ ਹਨਾ ਰੈਸਟ ਕਰਨ
ਹਾਂਜੀ ਹਾਂ।
ਕਿਉਂਕਿ ਹੁਣ ਕੰਮ ਨੇ ਤਾਂ ਦੇਖੋ ਬਣੀ ਜਾਣਾ ਪਰ ਪਹਿਲਾਂ ਆਪਣਾ ਅਗਰ ਸਰੀਰ ਠੀਕ ਰਹੇਗਾ ਆਪਣਾ ਦਿਮਾਗ ਮਤਲਬ ਫਰੈਸ਼ ਰਹੇਗਾ ਤਾਂ ਹੀ ਹੈ ਨਾ ਆਪਾਂ ਕੰਮ ਵੱਲ ਧਿਆਨ ਦੇ ਸਕ
ਹਾਂਜੀ ਹਾਂ ਸਹੀ ਗੱਲ ਹੈ। ਹੋਰ ਦੱਸ ਤੁਹਾਡੇ ਗਰਮੀ ਗੁਰਮੀ ਕਿੰਨੀ ਕੁ ਪੈ ਰਹੀ ਐ।
ਬਸ ਗਰਮੀ ਦਾ ਤਾਂ ਤੁਹਾਨੂੰ ਪਤਾ ਹੀ ਹੈ ਗਰਮੀ ਤੇ ਤਾਂ ਚੱਲੀ ਜਾਂਦਾ ਐ
ਠੀਕ ਹੈ ਮਤਲਬ ਕਿਵੇਂ ਦਾ ਮਾਹੌਲ ਸਾਡੇ ਤਾਂ ਖੁਸ਼ ਜਮ ਹੋ ਰਿਹਾ ਜਿਵੇਂ ਨਾ ਉਹ ਹੋ ਰਿਹਾ ਸਰੀਰ ਤੇ ਇਫੈਕਟ ਪਾਦਾ ਉਵੇਂ ਦਾ ਮੌਸਮ ਹੋ ਰਿਹਾ।
ਹਾਂਜੀ ਕਦੇ ਧੁੱਪ ਹੋ ਜਾਂਦੀ ਹੈ ਕਦੇ ਹਵਾ ਚੱਲਣ ਲੱਗ ਜਾਂਦੀ ਦੀ ਹੈ ਐਂ ਹੋ ਰਿਹਾ ਮੌਸਮ ਬੱਦਲ ਵੀ ਹੋ ਜਾਂਦਾ ਐ।
ਸਹੀ ਗੱਲ ਹੈ ਬੰਦਾ ਕਿਤੇ ਜਾ ਵੀ ਨੀ ਸਕਦਾ ਹੈਗਾ ਅਗਰ ਉਹਹਨੇ ਕਿਤੇ ਜਾਣਾ ਹੋਵੇ।
ਹਾਂ ਹਾਂ, ਕਿਉਂਕਿ ਹੁਣ ਤੁਸੀਂ ਦੇਖੋ ਨਾ ਮੌਸਮ ਖ਼ਰਾਬ ਹੋ ਰਿਹਾ ਆ ਫਿਰ ਬਦਲਦੇ ਮੌਸਮ ਨਾਲ ਨਾ ਆਪਾਂ ਬਿਮਾਰ ਵੀ ਹੋ ਜਾਂਦੇ ਆ।
ਹਾਂਜੀ ਹਾਂ ਮਤਲਬ ਉਹੀ ਹੈ ਨਾ ਕਿ ਮਤਲਬ ਐਦਾ ਮਿਕਸ ਸਬਜ਼ਾ ਹੋਰ ਹੈ ਕਦੇ ਬੱਦਲ ਕਦੇ ਧੁੱਪ
ਹੂੰ-ਹੂੰ, ਬਿਲਕੁਲ ਬਿਲਕੁਲ ਅਗਰ ਐ ਆ ਕਿ ਚਲੋ ਮੌਸਮ ਠੀਕ ਕਿ ਰਵੇ ਜਿਆਦਾ ਗਰਮੀ ਵੀ ਨਾ ਨਾ ਪਵੇ ਥੋੜਾ ਮਤਲਬ ਠੀਕ ਜ ਮੌਸਮ ਰਹੇ ਤਾਂ ਵੀ ਆਪਾਂ ਐਂ ਹੁੰਦਾ ਕਿ ਚਲੋ ਬਾਹਰ ਗੇੜਾ ਮਾਰੇ ਆਨੇ ਆ ਕਿਤੇ
ਹਾਂਜੀ ਹਾਂ ਮਤਲਬ ਏਦਾਂ ਹੈਗਾ, ਕਿ ਨਾ ਅੱਜ ਸਾਡੇ ਮਤਲਬ ਮੇਲਾ ਸੀਗਾ ਅਸੀਂ ਉੱਥੇ ਐਡੀ ਧੁੱਪ ਹੋਈ ਪਈ ਸੀ ਗੀ ਨਾ ਉਥੇ ਜਾਨ ਨੂੰ ਇਦਾਂ ਵੀ ਸੀਗਾ ਕਿ ਹਾਂ ਜਾਈਏ ਕਿਉਂਕਿ ਅਸੀਂ ਨਾ ਚਾਰ ਪੰਜ ਵਾਰ ਜਾ ਕੇ ਨੀ ਆਏ। ਅਸੀਂ ਅੱਜ ਗਏ ਸੀਗੇ ਤੇ ਇੰਨੀ ਜਿਆਦਾ ਧੁੱਪ ਹੋਈ ਪੀਸੀ ਨਾ, ਪਹਿਲਾ ਨਾ ਦਿਲ ਤਾਂ ਕਰ ਰਿਹਾ ਸੀਗਾ ਵੀ ਨਾ ਜਾਈਏ ਫੇਰ ਹੁੰਦਾ ਕਿ ਹਾਂ ਯਾਰ ਹੁਣ ਕੁੜੀਆਂ ਨੇ ਪਲੈਨ ਬਣਾ ਲਿਆ ਚਲੋ ਚਲੀ ਜਾਈਏ ਜਾਈ ਆਨੇ ਆ ਦੇਖ ਆਨੇ ਆ।
ਜਾਇਆ ਤੇ ਸੀ ਤੁਸੀਂ ਮੇਲੇ ਤੇ
ਹਾਂਜੀ ਹਾਂ, ਫਿਰ ਘੁੰਮਾਂ ਉੱਥੋਂ ਸਮਾਨ ਸਮੂਨ ਕੁਛ ਵਧੀਆ ਨੀਂ ਮਿਲਿਆ ਬਿਕੋਜ ਹੁਣ ਨਾ ਸਾਨੂੰ ਮੈਰਿਜ ਆਣੀਆਂ ਨੇਂ ਦੋ ਤੇ ਉਹਦੇ ਕਰਕੇ ਨਾ ਫੇਰ ਅਸੀਂ ਸੋਚ ਵੀ ਚੱਲ ਹਨਾਂ ਮੈਰਿਜ ਟਾਈਮ ਹੀ ਲੈ ਲਾਂਗੇ ਵੀ ਹੁਣ ਕਾਹ ਨੂੰ ਇੰਨਾ ਪੈਸਾ ਵੇਸਟ ਕਰਨਾ। ਵੀ ਮੈਰਿਜ ਟਾਈਮ ਹੀ ਦੇਖ ਲਾਂਗੇ ਕੁਛ ਅਗਰ ਲੈਣਾ ਹੋਇਆ ਤਾਂ
ਹਾਂਜੀ ਹਾਂ ਵੈ ਇਹੀ ਆ ਹੁਣ ਤਾਂ ਕਿਉਂਕਿ ਗਰਮੀ ਵੀ ਇੰਨੀ ਜ਼ਿਆਦਾ ਹਨਾਂ ਇਹੀ ਏਕਿ ਚਲੋ ਮੇਲੇ ਵਗੈਰਾ ਅਗਰ ਹੁੰਦੇ ਆ ਤਾਂ ਆਪਾਂ ਜਾ ਆਣੇ ਆਂ, ਉਹ ਵੀ ਪਰ ਗਰਮੀ ਨੂੰ ਦੇਖ ਕੇ ਆਪਾਂ ਮਨਾਂ ਕਰ ਦਿੰਨੇ ਆਂ।
ਸਹੀ ਗੱਲ ਹੈ ਨੂੰ ਕਰ ਤਾਂ ਦਿੰਦਾ ਪਰ ਏਦਾਂ ਹੁੰਦਾ ਹਨਾਂ ਜਿਹੜਾ ਮੈਂ ਮਤਲਬ ਕਦੇ-ਕਦੇ ਆਦਾ ਫਿਰ ਉਹਨੂੰ ਹੁੰਦਾ ਕਿ ਜਾਈਏ, ਸਾਡੇ ਲੱਗਦਾ ਤਾਂ ਮਤਲਬ ਮਹੀਨੇ-ਮਹੀਨੇ ਮਤਲਬ ਆਈ ਮਹੀਨੇ ਲੱਗਦਾ। ਪਰ ਇਹ ਸਿਸਟਮ ਐ ਉਹਦਾ ਵੀਂ ਨਾਂ ਵੀ ਕਈ ਵਾਰ ਜਾਇਆ ਜਾਂਦਾ, ਕਈ ਵਾਰ ਜਾਇਆ ਵੀ ਨੀਂ ਜਾਂਦਾ ਹੈਗਾ।
ਹਾਂ ਹਾਂ, ਇਹ ਤਾਂ ਹੈ ਫੇਰ ਅੱਛਾ ਕੀ ਖਾ ਪੀ ਕੇ ਆਏ ਤੁਸੀਂ
ਅਸੀਂ ਮਤਲਬ ਮਤਲਬ ਅਸੀਂ ਮਤਲਬ ਪੈਸੇ ਅਸੀਂ ਲੈ ਗਏ ਸੀ ਫੇਰ ਸੋਚਿਆ ਵੀ ਚੱਲ ਕੁੱਛ ਲੈ ਆਵਾਂਗੇ ਪਰ ਕੁੱਛ ਪਸੰਦ ਆਇਆ ਨੀਂ ਫੇਰ ਅਸੀਂ ਸੋਫਟੀ ਖਾਧੀ ਤੇ ਉਸ ਤੋਂ ਬਾਅਦ ਅਸੀਂ ਬੇਲ ਪੂਰੀ ਕਰਾਈ ਸੀ। ਸੀਗੀ ਉਹ ਪਤਾ ਨੀਂ ਖਾਧੀ ਕਿ ਨਾਂ ਪਤਾ ਨੀ ਸਿਸਟਰ ਘਰੇ ਲਿਆਈ ਸੀਗੀ। ਤੇ ਉਹ ਤੋਂ ਬਾਅਦ ਕੁਲਚਾ ਬਰਗਰ ਕਰਵਾਇਆ ਸੀਗਾ। ਬਸ ਉਹੀ ਚੀਜ਼ ਸੀਗੀ। ਕੁੱਝ ਖਾਣ ਨੂੰ ਦਿਲ ਹੀ ਨੀਂ ਕਰਦਾ ਇੰਨੀ ਗਰਮੀ ਚ ਬਸ ਦਿਲ ਕਰਦਾ ਕਿ ਬਸ ਪਾਣੀ ਪੀ ਜਾਓ ਕੁੱਛ ਠੰਡਾ ਹੀ ਪੀ ਜਾਓ।
ਹਾਂਜੀ ਹਾਂ, ਉਹੀ ਹੁੰਦਾ ਕਿ ਠੰਡਾ ਪਾਣੀ ਨਿੰਬੂ ਪਾਣੀ ਹੋ ਗਿਆ ਇਹ ਸਭ ਚੀਜ਼ਾਂ
ਸਹੀ ਗੱਲ ਐ ਹੁਣ ਕਈ ਜਿੱਦਾਂ ਸਾਡੇ ਵਰਗੇ ਹੁੰਦੇ ਆ ਚਲੋ ਅਪ ਆਪਾਂ ਹੈਨਾਂ ਉਹ ਨਾਂ ਕੱਚੀ ਲੱਸੀ ਵੀ ਪੀਂਦੇ ਹੈਗੇ ਤੇ ਅੱਜ ਨਾਂ ਉੱਥੇ ਮਤਲਬ ਏਦਾਂ ਹੀ ਲੰਗਰ ਸੇਵਾ ਚੱਲ ਰਹੀ ਸੀਗੀ ਕੱਚੀ ਲੱਸੀ ਦੀ ਤੇ ਅਸੀਂ ਉਹ ਨਾ ਉਹ ਕੀਤਾ ਅਸੀ ਨਾਂ। ਬੀਤੀ ਨੀਂ ਹੈਗੀ ਸਾਨੂੰ ਇੰਨੀ ਪਿਆਸ ਤੇ ਅਸੀਂ ਨਾ ਮੇਲੇ ਤੇ ਪਹੁੰਚਣ ਸਾਰ ਅਸੀਂ ਪਹਿਲਾਂ ਹੀ ਜੂਸ ਦਾ ਗਿਲਾਸ ਪੀਆ।
ਹਾਂਜੀ, ਬਿਲਕੁਲ ਉਹੀ ਐ ਨਾ ਕਿ ਆਪਾਂ ਅੱਜ-ਕੱਲ੍ਹ ਕੋਲਡ ਡਰਿੰਕ ਨੂੰ ਪਹਿਲਾਂ ਪਹਿਲ ਦਿੰਣੇ। ਹਨਾਂ ਕੱਚੀ ਲੱਸੀ ਹੋ ਗਈ ਇਹ ਸਭ ਚੀਜ਼ਾਂ ਨੀਂ ਆਪ ਆਪਾਂ ਪਸੰਦ ਕਰਦੇ।
ਹਾਂਜੀ ਹਾਂ, ਮਤਲਬ ਜਿੱਦਾਂ ਰੂਹਅਬਜਾ ਹੋ ਗਿਆ ਉਹ ਤਾਂ ਆਪਾਂ ਚੱਲ ਪੀ ਵੀ ਲੈਂਣੇ ਆਂ। ਫੇਰ ਵੀ ਨਿੰਬੂ ਪਾਣੀ ਪਰ ਨਾ ਕੱਚੀ ਲੱਸੀ ਪਤਾ ਨੀਂ ਕਿਉਂ ਪੀ ਨਹੀਂ ਜਾਂਦੀ ਜਦੋਂ ਇਦਾਂ ਥੋੜ੍ਹੀ ਜਿਹੀ ਨਾ ਸਮੈਲ ਜਿਹੀ ਆਂਦੀ ਆ ਹਨਾਂ ਦੁੱਧ ਦੀ ਥੋੜ੍ਹਾ ਏਦਾਂ ਹੁੰਦਾ ਵੀ ਨਾ ਯਾਰ ਪੀ ਨੀ ਜਾਣੀ ਹੈਗੀ ਇਹ ਤਾਂ। ਵੈਸੇ ਐਸੀੇ ਤਗ ਨ ਦੀ ਤਾਂ ਪੀ ਲੈਂਣੇ ਹਾਂ ਦਹੀਂ ਤਾਂ ਅਸੀਂ ਮਤਲਬ ਮਿੱਠੀ ਬਣਾ ਕੇ ਪੀ ਲੈਂਣੇ ਹਾਂ ਵੈਸੇ ਕਿਹਾ ਸਾਨੂੰ ਕਈਆਂ ਨੇ ਵੀ ਤੁਸੀਂ ਨਾ ਦਹੀਂ ਨਾਂ ਪੀਆ ਕਰੋ ਬਿਕੋਜ ਦਹੀਂ ਯਾਰ ਚੀਨੀ ਜਦੋਂ ਮਿਕਸ ਹੁੰਦੇ ਨੇ ਇੱਕ ਨਾ ਜ਼ਹਿਰੀ
ਅੱਛਾ ਹਾਂਜ, ਹਾਂ ਹਾਂ ਅੱਛਾ ਅੱਛਾ, ਮਤਲਬ ਤੁਸੀਂ ਦਹੀਂ ਵਾਲੀ ਪੀ ਲੈਂਣੇ ਔ। ਕੋਈ ਦੂਜੀ ਤਿਰਕੇ ਖਰਚੀ ਨਹੀਂ ਪੀਂਦੇ।
ਜੀ ਹਾਂ।
ਠੀਕ ਐ, ਠੀਕ ਐ ਵੈਸੇ ਕੱਚੀ ਜ਼ਿਆਦਾ ਵਧੀਆ ਰਹਿੰਦੀ ਐ ਗਰਮੀ ਚ ਕਿਉਂਕਿ ਇੱਕ ਤਾਂ ਆਪਾਂ ਨੂੰ ਠੰਡਕ ਦਿੰਦੀਏ ਤੇ ਮਤਲਬ ਉਹਦੇ ਨਾਲ ਨਾ ਆਪਣਾ ਮਤਲਬ ਅੰ ਉੱਧਰੋਂ ਐਸੀਡਿਟੀ ਨਹੀਂ ਬਣਦੀ ਹੈਗੀ।
ਸਹੀ ਗੱਲ ਹੈ ਇਹ ਤਾਂ ਹੈ ਮਤਲਬ ਇਹ ਸਿਸਟਮ ਹੈ ਵੀ ਨਾ ਇਹ ਮੌਸਮ ਚ ਤਾਂ ਨਾ ਇਏਦਾਂ ਹੁੰਦਾ ਕਿ ਚਟਨੀ ਹੋਵੇ ਰੋਟੀ ਹੋਵੇ ਤੇ ਨਾਲ ਵਾਸ ਕੱਚੀ ਲੱਸੀ ਹੋਵੇ ਹੋਰ ਕੁਛ ਨਾ ਹੋਵੇਬ ਇਹਦੇ ਨਾਲ ਹੀ ਨਾ ਵਧੀਆ ਆਪਣਾ
ਬਿਲਕੁਲ ਚਟਨੀ ਦਾ ਮੈਂ ਕਹਿ ਰਹੀ ਹਾਂ ਗਰਮੀ ਦੇ ਵਿੱਚ ਨਾ ਚਾਹੇ ਤੁਸੀਂ ਡੇਲੀ ਖਾਈ ਜਾਓ। ਤੁਹਾਨੂੰ ਤਾਂ ਵੀ ਨੀ ਇਹ ਹੋਣਾ। ਹਾਂ।
ਸਹੀ ਗੱਲ ਆ ਮਤਲਬ ਹੁਣ ਤਾਂ ਤੇ ਮਿੱਠੀ ਚਟਨੀ ਇੰਨੀ ਚੱਲ ਜੂਗੀ ਨਾ ਹੁਣ। ਮਤਲਬ ਨਾ ਮੈਂ ਵੀ ਕਿਹਾ ਸੀਗਾ ਵੀ ਮੰਮਾ ਨੂੰ ਬਣਾ ਦਿਓ ਪਰ ਹੁਣ ਇਹੀ ਗੱਲ ਹੈ ਵੀ ਉਹਨਾਂ ਨੂੰ ਥੋੜ੍ਹੀ ਘੋਲ ਹੋ ਜਾਂਦੀ ਫਿਰ ਉੱਧਰ ਮਤਲਬ ਪਸੂਆਂ ਵਗੈਰਾ ਦਾ ਕੰਮ ਕਰਨਾ ਹੁੰਦਾ ਨਾ ਫੇਰ ਤਾਂ ਕਰਕੇ ਵੈਸੇ ਮਤਲਬ ਟੇਸਟ ਹੀ ਬੜੀ ਲੱਗਦੀ ਆ ਉਹ ਇੱਕ ਹਿਸਾਬ ਨਾਲ ਇੱਕ ਜੈਮ ਦਾ ਹੀ ਕੰਮ ਕਰਦੀ ਆ ਉਹ।
ਹਾਂਜੀ ਹਾਂ ਕਿਉਂਕਿ ਦੇਖੋ ਹਨਨਾਂ ਵਿੱਚ ਉਹਦੇ ਮਿਰਚਾਂ ਵਗੈਰਾ ਪੈ ਗ ਦੀਆਂ ਤੇ ਖੱਟੀ ਮਿੱਠੀ ਅੰਬੀ ਪੈ ਗਈ ਉਹਦਾ ਟੇਸਟ ਤੇ ਲੱਗ-
ਹਾਂਜੀ ਹਾਂ। ਸਿਸਟਮ ਹੈ ਕਿ ਨਾ ਇੱਕ ਹਿਸਾਬ ਨਾਲ ਨਾ ਵਧੀਆ ਜ ਲੱਗਣ ਲੱਗ ਜਾਂਦਾ ਥੋੜਾ ਮੂੰਹ ਦਾ ਟੇਸਟ ਵੀ ਨਾ ਵਧੀਆ ਹੋ ਜਾਂਦਾ ਹੈ।
ਬਿਲਕੁਲ ਇਹਦੇ-ਇਹਦੇ ਲਈ ਤਾਂ ਤੁਹਾਨੂੰ ਜਿਆਦਾ ਉਹ ਵੀ ਨੀ ਕਰਨਾ ਪੈਂਦਾ ਹੈਗਾ ਕੀ ਪਾਓਗੇ ਕੀ ਨਹੀਂ ਸਿੰਪਲ ਬਣਾ ਸਕਦੇ ਹੋ ਤੁਸੀਂ ਐਨ ਵਧੀਆ ਤਰੀਕੇ
ਹਾਂਜੀ ਹਾਂ ਮਤਲਬ ਉਹੀ ਆ ਨਾ ਵੀ ਹਰੇਕ ਚੀਜ਼ ਨੂੰ ਕਰਨ ਲਈ ਖੇਚਲਾਤ ਕਰਨ ਮੈਂ ਹੁਣ ਮੈਨੂੰ ਤਾਂ ਮ ਦੱਸਦੀ ਨ ਮੈਂ ਸਿੰਪਲ ਵੀ ਨਾ ਜਿੱਦਾਂ ਖੁੰਡੈ ਸੋਟੇ ਵਾਲੀ ਚਟਨੀ ਨਾ ਬਹੁਤ ਬੈਸਟ ਰਹਿੰਦੀ ਹੈ ਤੇ ਹੁਣ ਮਿਕਸੀਆਂ ਆ ਗਈਆਂ ਨਾ-
ਤੁਸੀਂ ਮਿਕਸੀ ਵਗੈਰਾ ਚ ਕੁੱਟਦੇ ਹੋ ਜਾਂ ਕਿਵੇਂ?
ਮਤਲਬ-ਮਤਲਬ ਮੈਂ ਪਾਪਾ ਨੂੰ ਤਾਂ ਸਾਨੂੰ ਤਾਂ ਹੈਗੀ ਆ ਦੂਜੀ ਉਹ ਪਸੰਦ ਵੀ ਮਤਲਬ ਨਾ ਅਸੀਂ ਦੂਜੀ ਕੁੰਡੀ ਆਲੀਓ ਖਾਈਏ। ਤੇ ਫਿਰ ਕਈ ਵਾਰ ਅਜ ਹੁੰਦਾ ਵੀ ਹਨਾ ਕੋਈ ਸਬਜ਼ੀ ਨੀ ਹੁੰਦੀ ਫੇਰ ਬਾਪਾ ਨੇ ਕੰਮ ਤੇ ਜਾਣਾ ਹੁੰਦਾ ਫਿਰ ਅਸੀਂ ਨਾ ਛੇ ਛੇ ਚ ਮਿਕਸੀ ਚ ਕੁੱਟ ਲੈਂਦੇ ਹਾਂ ਤੇ ਉਹ ਬਹੁਤ ਪਤਲੀ ਬਣ ਜਾਂਦ ਵਧ ਉਹ ਨਾ ਇੱਦਾਂ ਲੱਗਦਾ ਖਾਣ ਨੂੰ ਵੀ ਦਿਲ ਨੀ ਕਰਦਾ ਐਡੀ ਪਤਲੀ ਤਾਂ ਥੋੜ੍ਹੀ ਮੋਟੀ-ਮੋਟੀ ਹੋਵੇ ਨਾ ਫੇਿਰ ਟੇਸਟ ਲੱਗਦੀ ਆ।
ਕਿਉਂਕਿ ਅੱਜ ਕੱਲ੍ਹ ਤਾਂ ਹੁਣ ਮਿਕਸੀਆਂ ਆ ਗਈਆਂ ਕੁੰਡੇ ਸੋਟੇ ਦਾ ਤਾਂ ਮਤਲਬ ਕੋਈ ਇਸਤੇਮਾਲ
ਹਾਂਜੀ ਹਾਂ ਮਤਲਬ ਕੋਈ ਉਹ ਕਰਦਾ ਸਾਰੇ ਨੀ ਕਰਦੇ ਦੇ
ਵੈਸੇ ਚਟਨੀ ਦਾ ਤੁਸੀਂ ਜਿਹੜੀ ਮਰਜ਼ੀ ਕਰ ਲਓ ਚਾਹੇ ਧਨੀਏ ਵਾਲੀ ਚਾਹੇ ਪੁਦੀਨੇ ਵਾਲੀ ਤਾਂ ਵਧੀਆ ਹੀ ਲੱਗ
ਵੈਸੇ ਪੁਦੀਨੇ ਵਾਲੀ ਬੈਸਟ ਰਹਿੰਦੀ ਬਿਕੋਜ ਪੁਦੀਨਾ ਵਧੀ ਵਧੀਆ ਰਹਿੰਦਾ ਆਪਣੀ ਹੈਲਥ ਲਈ।
ਹਾਂ ਅਗਰ ਤੁਸੀਂ ਪੁਦੀਨੇ ਦਾ ਮਤਲਬ ਜੂਸ ਵੀ ਪੀਓ ਨਾ ਉਹ ਵੀਧਆ। ਦੀ ਹਾ
ਹਾਂਜੀ ਹਾਂ ਤਾਂ ਉਹੀ ਹੈ ਕੀ ਚ ਇਹ ਗਰਮੀ ਦੇ ਵਿੱਚ ਨਾ ਹੁਣ ਜ਼ਿਆਦਾਤਰ ਪਤਾ, ਲੋਕ ਆਹੀ ਚੀਜ਼ਾਂ ਕਰਦੇ ਨੇ। ਤੇ ਜਾ ਕਰ ਉਹ ਐਨਰਜੀ ਵਾਸਤੇ ਨਾ ਉਹਹ ਸਕੰਜਮੀ ਵਗੈਰਾ ਜਾਂ ਚੀਜ਼ਾਂ ਕਿਉਂਕਿ ਹੁਣ ਇਹ ਚਾਹਾ ਤਾਂ ਪੀਆ ਹੀ ਨੀਜਾਂਦੀਆਂ ਹੈਗੀਆਂ। ਅਸੀਂ ਸਿਰਫ ਜਸਟ ਮੋਰੀ ਚਾਹ ਪੀ ਦੀ ਆ ਵੀ ਕਿਉਂਕਿ ਮੋਰਨਿੰਗ ਚ ਵਧੀਆ ਲੱਗਦੀ ਆ। ਉਹ ਤਾਂ ਉਹਤ ਤੋਂ ਬਾਅਦ ਅਸੀਂ ਚਾਹਅ ਨ ਕਰਦੇ ਹੈਗੇ। ਛੇਕ ਹੀ ਪੀਨੇ ਆ ਉਹ ਤੋਂ ਬਾਅਦ।
ਮੈਂ ਤਾਂ ਇਹ ਕਹਿ ਵੀ ਚਾਹ ਮਤਲਬ ਜਿੰਨੀ ਘੱਟ ਹੋ ਸਕਦੀ ਓਨੀ ਘੱਟ ਪੀਓ। ਤੁਸੀਂ ਸ਼ੇਕ, ਨਿੰਬੂ ਪਾਣੀ ਇਹ ਸਭ ਚੀਜ਼ਾਂ ਜ਼ਿਆਦਾ ਪੀਓ। ਕਿਉਂਕਿ ਐਨਰਜੀ ਦਿੰਦੇ ਨੇ।
ਸਹੀ ਗੱਲ ਹੈ ਮਤਲਬ ਇਹ ਚੀਜ਼ਾਂ ਨਾਲ ਨਾ ਥੋੜ੍ਹਾ ਬੈਸਟ ਰਹਿੰਦਾ। ਆਪਣਾ ਸਰੀਰ ਵੀ ਬੈਸਟ ਰਹਿੰਦਾ। ਚੀਜ਼ਾਂ ਨਾਲ ਤਾਂ
ਜਿਵੇਂ, ਤੁਸੀਂ ਬਾਹਰੋਂ ਆਏ ਹੋ ਹਨਾ। ਤੁਹਾਨੂੰ ਮਤਲਬ ਰੀਫਸ਼ ਵਾਸਤੇ ਨਿੰਬੂ ਪਾਣੀ ਬਹੁਤ ਵਦੀਆ।
ਹਾਂਜੀ, ਹਾਂ ਮੈਂ ਐਨਰਜੀ ਜੀ ਆ ਜਾਂਦੀ ਆ। ਥੋੜ੍ਹੀ ਜਿਹੀ ਕਿ ਹਾਂ ਕੁੱਛ ਪੀ ਲਿਆ ਪਾਣੀ ਨਾਲੋਂ ਨਿੰਬੂ ਪਾਣੀ ਵੀ ਠੀ ਕੇਆ ਹੈਨਾ। ਅਗਰ ਉਹ ਜਿਵੇਂ ਪਾਊਚ ਮਿਲ ਜਾਂਦੇ ਆ। ਅੱਜ- ਕੱਲ ਤਾਂ ਸਿਰਫ ਪਾਓਚ ਨੂੰ ਬਸ ਪਾਓ ਗਿਲਾਸ ਦੇ ਵਿੱਚ ਚਲੋ ਨਿੰਬੂ ਪਾਣੀ ਤਿਆਰ।
ਹਾਂਜੀ, ਹਾਂ ਉਹ ਵੀ ਸਿੰਪਲ ਬਣ ਜਾਂਦਾ ਏ। ਉਹ ਵੀ ਛੇਤੀ ਤਿਆਰ ਹੋ ਜਾਂਦਾ ਉਹ ਨਿੰਬੂ ਪਾਨੀ।
ਹਾਂਜੀ।
ਹੂੰ, ਹੂੰ।
ਉਹ ਤਾਂ ਮਤਲਬ ਵਧੀਆ, ਸਿਸਟਮ ਦਾ ਮਤਲਬ ਵਧੀਆ ਹਾਂ ਜਸਟ ਪਾਣੀ ਚ ਨਾ ਜਿਆਦਾ ਮਿਹਨਤ ਕਰਨ ਦੀ ਲੋੜ ਹੁਣ ਜਿੱਦਾਂ, ਕਈ ਵਾਰ ਨਾ ਸਾਰੀ ਫੈਮਿਲੀ ਥੱਕੀ- ਹਾਰੀ ਹੈਗੀ ਹੈ ਗਰਮੀ ਚ ਕੌਣ ਖੇਚਲਾ ਕਰੂਗਾ। ਚੰਗਾ ਤਾਂ ਚਾਰ ਚਾਰ ਪੂੜੀਆਂ ਚੱਕੋ ਮਿਕਸ ਕਰੋ ਚਲੋ ਬਣ
ਬਿਲਕੁਲ, ਬਿਲਕੁਲ ਮੈਂ ਤਾਂ ਆਪ ਖੁਦ ਚਾਏ ਆਪਾਂ ਰੂਹ ਅਫਜ਼ਾ ਬਨਾ ਲਈਏ ਹਨਾ। ਨਿੰਬੂ ਪਾਨੀ ਹੈ ‌, ਆ ਕਿ ਆਪਾਂ ਪਾਨੀ ਵੇਸੇ ਗਰਮੀ ਚ ਤਾਂ ਆਪਾਂ ਨੂੰ ਜ਼ਿਆਦਾ ਪਾਣੀ ਪੀਣਾ ਚਾਹੀਦਾ। ਕਿਉਂਕਿ, ਆਪਾਂ ਹਨਾ ਧੁੱਪ ਚ ਨਿਕਲਦੇ ਆ ਹਾਈਡਰੇਟ ਰਹਿਣਾ ਚਾਹੀਦਾ।
ਹਾਂਜੀ ਹਾਂ ਇਹਦੀ ਗੱਲ ਤਾਂ ਹੈ ਪਤਾ ਓ ਉਹੀ ਹੈ ਕਿ, ਨਾ ਆਪਣੇ ਸਰੀਰ ਨੂੰ ਗਰਮੀਆਂ ਦੇ ਵਿੱਚ ਨਾ ਸਿਰਫ ਔਰ ਸਿਰਫ ਪਾਣੀ ਹੀ ਮਿਲ ਜੇ ਉਹੀ ਬੈਸਟ ਆ। ਬੰਦਾ ਰੋਟੀ ਵੀ ਨਾ ਗਰਮੀ ਚ ਮੈ ਕਹਿੰਦੀ ਆ ਬੰਦਾ ਇੱਕ ਦੋ ਵਾਰੀ ਖਾਂਦਾ ਉਹ ਵੀ ਕਦੇ, ਕਦੇ ਜਦੋ ਦਿਲ ਕਰਦਾ। ਇਹ ਗਲੋ ਕਹਿੰਦਾ ਗਰਮੀ ਚ ਪਾਣੀ ਨਾਲ ਹੀ ਢਿੱਡ ਭਰਿਆ ਰਹਿੰਦਾ ਆਪਣਾ।
ਬਿਲਕੁਲ ਕਿਉਂਕਿ ਆਪਾਂ ਪਾਣੀ ਆਪਾਂ ਨੂੰ ਪਿਆਸ ਲੱਗਦੀ ਹੈ, ਆਪਾਂ ਪਾਣੀ ਪੀਂਦੇ ਹਾਂ ਹਨਾ। ਪਾਣੀ ਪੀ -ਪੀ ਕੇ ਹੀ ਰੱਜੇ ਜਾਂਦੇ ਹਾਂ ਹੂੰ, ਹੂੰ। ਚਲੋ ਕਰਨਾ ਫਿਰ ਤੁਸੀਂ ਡਿਨਰ ਕੀ ਕਰ ਲਿਆ।
ਨਹੀਂ ਅਸੀਂ ਕਰਨਾ ਹੁਣ
ਅੱਛਾ, ਅੱਛਾ ਹਾਂਜੀ ਮੈਂ ਵੀ ਕਰਨਾ ਸੀਗਾ ਚਲੋ ਕਰਦੇ ਹਾਂ ਫਿਰ ਤੁਹਾਨੂੰ
ਠੀਕ ਹੈ ਜੀ ਸਸ਼ ਰੀ ਕਾਲ।
ਕਾਲ ਜੀ ਸਸ ਰੀ ਕਾਲ, ਠੀਕ ਹੈ ਜੀ।